ਹੈਲੋ ਸਤਿ ਸ੍ਰੀ ਅਕਾਲ ਜੀ ਅੱਜ ਕਿਵੇਂ ਫੋਨ ਕਰ ਲਿਆ ਤੁਸੀਂ
ਤੁਸੀਂ ਤੇ ਯਾਦ ਕਰਨਾ
ਲੈ ਅਸੀਂ ਯਾਦ ਕਰਦੇ ਹੀ ਰਹਿੰਦੇ ਹਾਂ ਤੁਾਨੂੰ ਮੈਂ ਤੇ ਕਿੰਨੇ ਫੋਨ ਕਰਦੀ ਹਾਂ ਤੁਹਾਨੂੰ ਤੁਹਾਡਾ ਹੀ ਮਸਾ ਮਸਾ ਆਉਂਦਾ
ਹਾਂ ਹਾਂ ਤੇ ਹੋਹੀ ਪਤਾ ਕੀ ਕਰੀਏ ਦੱਸੋ ਬਸ ਬ ਐਵੇਂ ਹੀ ਟਾਈਮ ਬਿਜ਼ੀ ਰਹਿੰਦੇ ਆ ਬਸ ਕੀ ਏਦਾਂ ਹੀ ਟਾਈਮ ਨਿਕਲ ਜਾਂਦਾ ਸਾਰਾ ਦਿਨ ਹਾਂਜੀ ਬਸ ਸਭ ਵਧੀਆ ਸਭ ਬਹੁਤ ਅੱਛਾ ਚੱਲ ਰਿਹਾ ਹੈ ਸਭ ਠੀਕ ਠਾਕ ਹੈ ਤੁਹਾਡੇ ਘਰ
ਹਾਂਜੀ ਸਾਡੇ ਹਾਂ ਸਭ ਵਧੀਆ ਵਧੀਆ ਵਾਹਿਗੁਰੂ ਜੀ ਦੀ ਕਿਰਪਾ ਹੈ ਬਸ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਸਭ ਕਿਵੇਨੇ
ਬਸ ਸਭ ਵਧੀਆ ਬਸ ਸੁੱਤੇ ਸੋ ਗਏ ਆ ਸਾਰੇ ਡਿਨਰ ਡੂਨਰ ਕਰ ਲਿਆ ਸੀ ਸਭ ਨੇ ਤੇ ਸੋ ਗਏ ਜਲਦੀ ਥੱਕੇ ਹੋਏ ਨਾ ਬੱਚੇ ਆ ਹਸਬੈਂਡ ਕੰਮ ਆ ਕੇ ਥੱਕੇ ਹੋਏ ਸੀ ਬੱਚੇ ਪੜ੍ਹ ਕੇ ਥੱਕੇ ਹੋਏ ਸੀ ਤੇ ਬਸ ਸਣ
ਮੈਂ ਵੀ ਬਸ ਲੇਟ ਟੀ ਹੋਈ ਸੀ ਬਸ ਹੁਣ ਸੋਹਣ ਲੱਗੀ ਤੁਂ ਨਾਲੇ ਤੁਹਾਡਾ ਫੋਨ ਆ ਗਿਆ
ਪਰ ਪਤਾ ਕੀ ਹੈ ਮੈਨੂੰ ਨਾ ਮੇਰਾ ਬੇਟਾ ਕਰਨ ਨੀ ਦਿੰਦਾ ਕਾਲ ਕਰਾਂ ਨਾ ਜਦਾਂ ਉਹ ਸੌਦਾ ਨਾ ਮੈਂ ਤੇਹੀ ਕਿਸੇ ਨੂੰ ਕਾਲ ਕਰ ਪਾਉਂਦੀ ਆ ਨਹੀਂ ਤੂੰ ਪਿੱਛੋਂ ਹੀ ਆਵਾਜ਼ਾਂ ਮਾਰੀ ਜਾਏਗਾ
ਹਾਂ ਉਹੀ ਨਾ ਬੱਚੇ ਤੇ ਬਹੁਤ ਦੁਖੀ ਕਰਦੇ ਨੇ ਮੈਂ ਵੀ ਇਸ ਟਾਈਮ ਵੇਲੇ ਆਉਦੀ ਹਾਂ ਸਾਰਾ ਦਿਨ ਬੱਚਿਆਂ ਦੇ ਆਾਰੇ ਲੱਗੀ ਰਹਿੰਦੀ ਹਾਂ ਕਦੀ ਇਹ ਕਰ ਕਦੀ ਉਹ ਕਰ ਬਸ ਏਦਾਂ ਹੀ ਨਿਕਲ ਜਾਂਦਾ ਸਾਰਾ ਦਿਨ ਹੁਣ ਮਸਾਂ ਮਸਾਂ ਹੁ ਬਸ ਫੋਨ ਫੜਿਆ ਸੀ ਲੰਮੇ ਪਏ ਸੀ ਤੁਹਾਡਾ ਫੋਨ ਆ ਗਿਆ ਮੈਂ ਵੈਸੇ ਤੁਹਾਨੂੰ ਯਾਦ ਕਰਦੀ ਪਈ ਸੀ ਮੈਂ ਕਿਹਾ ਬਹੁਤ ਦਿਨ ਹੋ ਗਏ ਕੋਲ ਨੀ ਬਸ ਵੈਸੇ ਬਾਜ਼ਾਰ ਬਜ਼ੂਰ ਜਾਣ ਨੂੰ ਕੱਠ ਉੱਥੇ ਗਏ ਨੀ ਕਿੰਨਾ ਚਿਰ ਹੋ ਗਿਆ ਸੀ ਬਾਜ਼ਾਰ
ਅਰੇ ਮੈਂ ਵੀ, ਸਹੀ ਗੱਲ ਮੇਰਾ ਵੀ ਮਨ ਨਾ ਘਰ ਬਹਿ ਬਹਿ ਕੇ ਬਹੁਤ ਹੀ ਉੱਭਦਾ ਬੜਾ ਹੀ ਉਦਾਸ। ਹੋਇਆ ਦਾ, ਦਿਲ ਕਰਦਾ ਪਿਆ ਕਿਧਰੇ ਬਾਹਰ ਆਓ। ਥੋੜਾ ਘੁੰਮ ਫਿਰ ਕੇ ਆਈ। ਚਲ ਜਾ
ਕੱਠੇ ਗਏ
ਤੇ ਚਾਰ ਹੀ ਕਮਾਈਏ ਥੋੜਾ ਜਾ।
ਹਾਂ ਚੱਲਾਂਗੇ ਮੈਂ ਤੇ ਤੁਹਾਨੂੰ ਫੋਨ ਕਰਨਾ ਹੀ ਸੀ।
ਅੱਛਾ
ਹਮ ਹਾਂ ਤੁਹਾਡੇ ਉਹ ਠੀਕ ਨੇ, ਹਾਂ ਤੁਹਾਡੇ ਉਹ ਠੀਕ ਨੇ ਵੱਡੇ ਵਾਲੇ ਜੋ ਤਬੀਅਤ ਖ਼ਰਾਬ ਹੋ ਗਈ ਸੀ ਨਾ ਉਹਨਾਂ ਦੀ।
ਹਾਂਜੀ ਹਾਂਜੀ ਠੀਕ ਨੇ ਹੁਣ ਤੇ ਕਾਫੀ ਪਹਿਲੇ ਨਾਲੋਂ ਤੇ ਕਾਫੀ ਬੈਟਰ ਹੈਗੇ ਨੇ, ਬਹੁਤ ਸਹੀ ਹੈ ਅਰੇ ਤੁਸੀਂ ਪਤਾ ਕੀ ਥੋੜ੍ਹੀ ਬਹੁਤੀ ਇਨਸਾਨ ਨਾ ਆਪਣੇ ਆਪ ਨੂੰ ਲੈ ਕੇ ਲਾਪਰਵਾਹੀ ਕਰ ਜਾਂਦਾ ਹੈ।
ਹਾਂ ਉਹਤੇ ਹੁੰਦਾ ਹੀ ਹੈ ਫਿਰ
ਪਹਿਲੇ ਤੋਂ ਥੋੜ੍ਹੀ ਬਹੁਤ। ਤੇ ਦੇਖੋ ਸਾਡਾ ਸ਼ਰਿਰ ਇੱਕਦਮ ਬਿਮਾਰ ਨਹੀਂ ਪੈਂਦਾ ਇ ਤੇ ਤੁਸੀਂ ਮੰਨਦੇ ਹੋ ਨਾ। ਸਾਡਾ ਸ਼ਰੀਰ ਨਾ ਇਕਦਮ ਨੀ ਬਿਮਾਰ ਪੈਂਦਾ ਉਹ ਸਾਨੂੰ ਛੋਟੇ ਛੋਟੇ ਅਹ ਸਾਨੂੰ ਨਾ ਲੱਛਣ ਦਿਖਾਈ ਦਿੰਦਾ ਹੈ, ਦਿੰਦਾ ਹੈ ਸਿਸਟਮ। ਹਾਂਜੀ, ਜੋ ਉਹ ਸਾਨੂੰ ਆਵਾਜਾਂ ਦਿੰਦਾ ਹੈ। ਕਿ ਮੈਨੂੰ ਮੈਂ ਇਹ ਹੋਣ ਵਾਲਾ ਵੈ, ਉਹ ਅਸੀਂ ਸਮਝ ਨਹੀਂ ਪਾਉਂਦੇ ਉਹ ਵੱਖਰੀ ਗੱਲ ਹੈ। ਅਸੀਂ ਉਹਨੂੰ ਇਗਨੋਰ ਕਰਦੇ ਹਾਂ, ਉਹਨਾਂ ਨਾਲ ਵੀ ਨਾ ਇਹੀ ਹੋਇਆ ਹੈ। ਹਾਂਜੀ ਉਹਨਾਂ ਨਾਲ ਵੀ ਏ। ਹੋਇਆ ਉਹ ਥੋੜਾ ਜਾ ਆਪਣੇ ਆਪ ਨੂੰ ਇਗਨੋਰ ਕਰੀ ਜਾ ਰਹੇ ਸੀਗੇ ਉਹਨਾਂ ਨੂੰ ਥੋੜ੍ਹੀ ਬਹੁਤੀ ਦਿੱਕਤ ਪਹਿਲੇ ਤੋਂ ਹੀ ਸੀ। ਤੇ ਉਹ ਇਗਨੋਰ ਕਰੀ ਜਾ ਰਹੇ ਸੀ। ਕੀ ਨਹੀਂ ਹੋਜੂਗਾ ਠੀਕ, ਹੋਜਏਗਾ ਠੀਕ ਤੇ ਫੇਿਰ ਤੁਹਾਨੂੰ ਪਤਾ ਹੀ ਹੈ, ਫਿਰ ਇਗਨੋਰ ਇਗਨੋਰ ਕਰਨ ਦਾ ਤੇ ਫਿਰ।
ਔਰ ਇਹ ਤੇ ਬੜਾ ਮਾੜਾ ਕੰਮ ਹੋ ਜਾਂਦਾ ਬਾਅਦ ਚ ਮੈਂ ਤੇ ਕਹਿੰਦੀ ਹਾਂ ਕੋਈ ਛੋਟੀ ਜਿਹੀ ਵੀ ਦਿੱਕਤ ਹੋਏ ਆਪਣੇ ਸਰੀਰ ਵਿੱਚ ਨਾਲੇ ਜਾਓ ਚੈੱਕ ਕਰਾਨ।
ਬਿਲਕੁਲ ਜੀ ਬਿਲਕੁਲ, ਹੁਣ ਮੈਂ ਤੇ ਬਿਲਕੁਲ ਆ ਜਰਾ ਜੇ ਮੇਰੀ ਨਾ ਪੈਰਾਂ ਚ ਦਰਦ ਰਹਿੰਦੀ ਏ। ਏ ਮੇਰੇ ਬੱਚੇ ਵੀ ਮੇਰੇ ਚ ਪੇ ਰੇ ਨੇ। ਤੇ ਮੇਰੇ ਦੀਦੀ ਵੀ ਮਗਰ। ਅਸੀ ਕਹਿੰਦੇ ਸੀ ਕਿ ਤੂੰ ਪਹਿਲੇ ਚੈੱਕ ਕਰਵਾ ਕੇ ਤੇਰੇ ਪੈਰਾਂ ਚ ਮਤਲਬ ਜਰਾ ਜਿੰਨਾ ਚਲਦੀਆਂ ਪੈਰਾਂ ਚ ਬਹੁਤ ਦਰਦ ਕਰਦਾ ਹੈ। ਤੇ ਇਹੀ ਚੇਕ। ਕਰਵਾ ਲਿਆ, ਹਨਾ। ਏਹੀ ਮੈਂ, ਏਨੂੰ ਹੁਣ ਢਿੱਲ ਦੇ ਦਾਂਗੀ, ਕੱਲ ਨੂੰ ਵਧਾਨ ਵਧ ਜੇਗਾ ਤੇ ਫਿਰ ਮੈਂ ਕਰਾਂਗੀ, ਲੈ ਹਾਏ ਨੀ, ਏਹ ਹੋ ਗਿਆ, ਓਹ ਹੋ ਗਿਆ। ਜਦ ਮੇਰੇ ਪੈਰ ਮੈਨੂੰ ਪਹਿਲੇ ਤੋ ਈ ਅਵਾਜ਼ਾਂ ਦੇ ਰਹੇ ਨੇ, ਕਿ ਕੁੱਛ ਗੜਬੜ ਐ, ਕੁਛ ਗੜਬੜ ਐ ਤੇ ਏਹ ਮੇਰਾ ਫਰਜ਼ ਬਣਦਾ
ਓਹੀ ਨਾ, ਬਿਲਕੁਲ। ਮੈਨੂੰ ਵੀ ਅਗਰ ਕੁਛ ਵੀ ਹੋ ਜਾਂਦਾ ਜ਼ਰਾ ਜਿਹਾ ਵੀ, ਮੇਰੇ ਘਰ ਵਿਚ ਕਿਸੇ ਨੂੰ ਵੀ, ਮੈਂ ਆਪਣਾ ਈ ਨੀ, ਸਭ ਨੂੰ ਇਹੀ ਕਹਿੰਨੀ ਆਂ, ਕਿਸੇ ਨੂੰ ਕੁਛ ਵੀ ਹੁੰਦਾ ਪਿਆ ਨਾਲੇ ਈ ਦਿਖਾਓ। ਬਾਅਦ ਚ ਦਿਖ ਕਤ ਜ਼ਿਆਦਾ ਵਧ ਜੇ ਗੀ ਤਾ। ਦਿੱਕਤ ਤੇ ਸਾਨੂੰ ਈ ਹੋਣੀ ਐ ਨਾ। ਸਾਡਾ ਸ਼ਰੀਰ ਐ, ਸਾਨੂੰ ਦਿੱਕਤ ਤ ਹੋਨੀ ਐ। ਹੋਰ ਕਿਸੇ ਦਾ ਕੀ ਜਾਣਾ ਐ।
ਠੀਕ। ਪਤਾ ਕੀ ਏ, ਅ-ਦੇ ਲੇਡੀਜ਼ ਲੇਡੀਜ਼ ਨੂੰ ਤੇ ਕੁਛ ਹੋ ਜਾਏ ਤੇ ਘਰ ਹੀ ਮੁੱਧ੍ਹਾ ਪੈ ਜਾਂਦੈ।
ਹਾਂ। ਓ
ਵੈਸੇ ਚਲੋ ਤੇ ਜੈਂਟਸ ਨੂੰ ਤੇ, ਬਟ ਲੇਡੀਜ਼ ਦੇ ਨਾਲ ਮੇਰਾ ਮੰਨਣਾ ਏ, ਜ਼ਿਆਦਾ ਮੁੱਧਾ ਪੈਂਦਾ ਏ।
ਹਮ ਓਹ ਤੇ ਹੈ ਈ ਐ। ਨਾ ਬੱਚੇ, ਬੱਚਿਆਂ ਦੇ ਸ, ਹੋਰ ਹਾਂ ਜਨਾਨੀਆਂ ਨੂੰ ਕੁਛ ਹੋ ਜੇ ਬੱਚਿਆਂ ਦੇ ਸਕੂਲ ਰੁਕ ਜਾਣੇ ਆ, ਤਿੰਨੋ ਟਾਈਮ ਦੀ ਰੋਟੀ ਰੁਕ ਜਾਣੀ ਐ। ਸਭ ਕੁਛ ਈ ਰੁਕ ਜਾਂਨਾ ਏ।
ਸਹੀ ਕਹਿ ਰਹੇ ਓ। ਘਰ ਦੀ, ਇੰਝ ਘਰ ਬਣ ਜਾਂਦਾ ਕਬੂਤਰ ਖਾਨਾ। ਮੈਂ ਪਈ ਹੋਈ ਆ ਨਾ ਬਿਮਾਰ, ਮੈਨੂੰ ਪਤਾ ਏ। ਕੀ ਹੁੰਦਾ ਪਿੱਛੋਂ ਦੀ। ਇੰਝ ਕਬੂਤਰ ਖਾਨਾ ਬਣ ਜਾਂਦਾ ਐ, ਬੱਚੇ ਇੰਝ ਪਾਂਦੇ ਆ ਸਮਾਨ। ਓਹ ਏਹ ਸੁੱਟ, ਏਹ ਸੁੱਟ। ਆਪਣੇ ਆਪ ਤੋਂ ਉੱਠ ਨੀ ਹੁੰਦ ਆ ਵੀ ਚੁੱਕ ਕੇ ਸਾਫ਼ ਕਰਦੀਏ। ਦੇਖਣੇ ਰਹਿੰਦੇ। ਦੇਖ ਦੇਖ ਕੇ ਮਨ ਵੀ ਕਿਲਸਦਾ ਰਹਿੰਦੈ। ਇੱਕ ਤੇ ਬੰਦਾ ਉਂਝ ਬਿਮਾਰ ਹੁੰਦੈ ਆ ਦੇਖ ਦੇਖ ਕੇ
ਹਮ, ਹਾਂ ਤੇ ਹੈ ਈ ਐ। ਮੇਰੇ ਵੀ ਹੁਨ, ਮੈਂ ਵੀ ਹੁਨੇ ਯੋਗਾ ਕਲਾਸਿਸ ਜੁਆਇਨ ਕੀਤੀਆਂ ਸੀਨਾ। ਤੇ ਤੁਹਾਨੂੰ ਪਤਾ ਈ ਐ, ਮੈਂ ਜੁਆਇਨ ਕੀਤਾ ਹੋਇਆ ਯੋਗਾ ਕ ਕਲਾਸਿਸ। ਹਾਂ ਤੇ ਮੈਂ ਉੱਥੇ ਹਾਂ ਹਾਂ ਮੈਂ ਡੇਲੀ ਜਾਂਣੀ ਆਂ ਤੇ ਮੇਰਾ ਹੋ ਗਿਆ ਸਰੀਰ ਬੜਾ ਪੀੜ ਮੇਰੇ ਤੋਂ ਹਿੱਲਿਆ ਈ ਨਾ ਜਾਏ। ਹਾਂ ਮੇਰੇ ਤੋਂ ਬਿਲ ਕੋਲ ਹਾਂ ਮੈਂ ਬਿਲਕੁਲ ਨ੍ਹੀਂ ਉੱਠ ਪਾ ਰਹੀ ਸੀ ਮੇਰੀ ਬੇਟੀ ਸਾਰਾ ਕੰਮ ਕਰ ਰਹੀ ਸੀ। ਮੈਂ ਮੇਰਾ ਗੋਡਾ ਮੇਰੀ ਲੱਤਾਂ, ਮੇਰਾ ਹੱਥ, ਪੈਰ ਸਭ ਚੀਜ਼ਾਂ ਇੰਨੀਂ ਦਰਦ ਹੋਨ ਮੇਰੇ ਤੋਂ ਤਾਂ ਖੜਾ ਈ ਨਾ ਹੋਇਆ ਜਾਏ। ਫਿਰ ਮੈਂ ਜਰ੍ਹਾ ਆਰਾਮ ਕੀਤਾ। ਤਾ ਇੱਕ ਦੋ ਦਿਨ ਫਿਰ ਮੈਂ ਦੁਬਾਰਾ ਜੁਆਇਨ ਕੀਤੀ ਕਲਾਸਿਸ ਉਹ ਸਰੀਰ ਪੂਰਾ ਜਾਮ ਹੋਇਆ ਦਾ ਸੀ ਨਾ ਮੇਰਾ, ਹਮ ਸਾਰਾ ਸਰੀਰ ਜਾਮ ਸੀ ਅਰੇ ਮੈਂ ਕੀ ਦੱਸਾਂ ਤੁਹਾਨੂੰ ਮੈਂ ਉੱਠਿਆ ਹੀ ਨਹੀਂ ਜਾ ਰਿਹਾ ਸੀ ਮੈਂ ਕਿਵੇਂ ਜਾਂਦੀ, ਮੇਰੇ ਤੋਂ ਕੰਮ ਨੀਂ ਹੁੰਦਾ ਪਿਆ ਸੀ ਆਪਣੇ ਘਰ ਦਾ ਹਾਂ ਹਾਂ ਤੇ ਮੈਂ ਫਿਰ ਹਾਂ ਮੇਰਾ ਸ ਸਾਰਾ ਸਰੀਰ ਹੀ ਜਾਮ ਹੋ ਜਾਂਦਾ ਸੀ ਨਾਂ ਦਸੱਦੀ ਤੇ ਪੀ ਆਂ ਮੈਨੂੰ ਨਾਂ ਹੋ ਮਤਲਬ ਦਿੱਕਤ ਹੋ ਰਹੀ ਸੀ ਮਤਲਬ ਚੱਲਣ ਵਾ ਚਲੱਣ ਇਚ ਵੀ ਏਦਾਂ
ਠੀਕ ਐ।
ਮੈਨੂੰ ਲੱਗ ਰਿਹਾ ਸੀ ਮੇਰਾ ਸਟੈਮਨਾ ਨਾ ਘੱਟ ਹੁੰਦਾ ਪਿਆ। ਹਾਂ, ਤੇ ਮੈਂ ਫੇਿਰ ਯੋਗਾ ਤਾਂਹੀ ਜੁਆਇਨ ਕੀਤੀ ਸੀ ਫਿਰ ਜਦੋਂ ਮੈਂ ਸਟਾਰਟਿੰਗ ਚ ਗਈ ਆਂ ਪਹਿਲਾਂ ਇੱਕ ਦੋ ਦਿਨ ਕੁਛ ਨੀਂ ਹੋਇਆ ਫਿਰ ਮੇਰਾ ਸਰੀਰ ਇੱਕੋਦਮ ਰੁਕ ਕ ਗਿਆ। ਮਸਲਸ ਕੁਛ ਖਿਲ ਖੁਲਦੀ ਐਨਾ।
ਹਾਂਜੀ। ਹਾਂਜੀ ਹਾਂ ਯੋਗਾ ਨਾਲ ਤੇ ਸਰੀਰ ਵਾਸਤੇ ਬਹੁਤ ਅੱਛੀ ਹੁੰਦੀ ਐਨਾ ਯੋਗਾ ਕਰਨੀ।
ਬਹੁਤ ਹੁਣ ਦੇਖੋ ਹੁਣ ਮੇਰਾ ਸਰੀਰ ਹੀ ਇਕਦਮ ਫਿਟ ਐਂਡ ਫਾਈਨ ਹੈਗਾ ਮੈਨੂੰ ਚਾਹੇ ਜਿੰਨਾ ਮਰਜੀ ਦੌੜਾ ਦੋ, ਜਿਨ੍ਹਾਂ ਮਰਜੀ ਕੰਮ ਕਰਾ ਲੋ ਪਹਿਲੇ ਮੰਨੂੰ ਨਾਂ ਥੋੜ੍ਹੀ ਸਾਹ ਲੈਣ ਚ ਵੀ ਪ੍ਰੋਬਲਮ ਹੋ ਰਹੀ ਸੀ। ਜਿਵੇਂ ਥੋੜਾ ਜਿਹਾ ਕੰਮ ਕਰ ਲਾਂ ਹਾਂ ਮਤਲਬ ਓਦਾਂ ਵਾਲਾ ਸਾਹ ਨੀ ਮਤਲਬ ਜਿਵੇਂ ਜਿਆਦਾ ਕੰਮ ਕਰ ਲੋ ਇੱਕ ਦੋ ਚੱਕਰ ਜ਼ਿਆਦਾ ਮਾਰ ਹੋ ਜਾਂਦਾ ਨਾ ਇਕਦਮ ਬੈਠਣ ਦਾ ਮਨ ਕਰਦਾ ਹੁਣ ਉਹ ਚੀਜ਼ ਨ੍ਹੀਂ ਹੈਗੀ।
ਅੱਛਾ ਅੱਛਾ ਤੇ ਫਿਰ ਵੀ ਅਸੀਂ ਕੀ ਨਾ ਤੂੰ ਵੀ ਜਿਹੜੇ ਤੇ ਤੂੰ ਫਿਟ ਐਂਡ ਫਿਟ ਨੀ ਰਹਿੰਦੀ ਨਾ ਤੂੰ ਯੋਗਾ ਨੂੰ ਜੁਆਇਨ ਕਰ ਲੈ ਬਹੁਤ ਅੱਛੀ ਹੁੰਦੀ ਤੇ ਮੈਂ ਕਹੀ ਜਾਂਦੀ ਸੀ ਅਰੇ ਛੱਡੋ ਪਰੇ ਐਵੇਂ ਜਾਣਾ ਯੋ
ਨਹੀਂ ਨਹੀਂ ਯੋਗਾ ਤੇ ਬਹੁਤ ਜ਼ਰੂਰੀ ਹੈ ਆਪਣੇ ਸਰੀਰ ਲਈ ਅੱਜ ਕੱਲ੍ਹ ਸਰੀਰ ਹੈ ਹੀ ਕਿੰਨੇ ਨੇ ਕੁੱਝ ਪਤਾ ਅੱਜ ਕੱਲ੍ਹ ਤੇ ਯੋਗਾ ਜਾਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਯੋਗਾ ਵੀ ਜਾਂਦੀ ਹਾਂ ਵੋਕ ਵੀ ਕਰਦੀਆਂ ਮੋਰ
ਕਿ ਜਿੰਮ ਜੁਇਨ ਕਰਨਾ ਸਹੀ ਹੈ
ਕੁਛ ਨੀ ਹੁੰਦਾ ਯੋਗਾ ਹੁੰਂਦਾ ਬੈਸਟ
ਅੱਛਾ ਜੋ ਹੁੰਦਾ ਅੱਜ ਕੱਲ ਔਨਲਾਈਨ ਵੀ ਤੇ ਆ ਰਿਹਾ ਨਾ ਯੋਗਾ ਫਰੀ ਕਲਾਸਿਸ ਆ ਰਿਹਾ ਸੀ ਮੈਂ ਦੇਖਿਆ
ਆ ਰਿਹਾ ਪਰ ਨਾ ਹੋ ਨਹੀ ਪਾਉਦਾ ਅਗਰ ਆਪਾਂ ਓਨਲਾਈਨ ਕਲਾਸ ਲਵਾਂਗੇ ਨਾ ਉਹ ਇੱਕ ਦੋ ਦਿਨ ਦਾ ਇਛਾ ਰਹਿ ਜਾਂਦਾ
ਅੱਛ ਅੱਛਾ ਠੀਕ ਹੈ ਮਤਲਬ ਓਫ ਫਲਾਈਨ ਕਲਾਸਿਸ ਦਾ ਜ਼ਿਆਦਾ
ਹਾਂ ਉਹੀ ਨਾ ਹਾਂ ਇੱਕ ਤੇ ਇੱਕ ਪਲੀ ਗੱਲ ਇੱਕਦੇ ' ਪੈਸਾ ਭਰਿਆ ਹੁੰਦਾ ਹਨਾ ਇੱਕ ਹੁੰਦਾ ਨਾ ਕਿ ਚਲ ਪੈਸੇ ਦਿੱਤੇ ਨੇ ਪੈਸੇ ਵੇਸਟ ਚਲੇ ਜਾਣਗੇ ਤੇ ਆਪਾਂ ਜਾਣਾ ਇਹ ਚੀਜ਼ ਆ ਜਾਂਦੀ
ਜੀ
ਐ ਹੋ ਜਾਏਗਾ ਚਲੋ ਫ੍ਰਿਜ ੀ ਅੱਜ ਨੀ ਕੀਤਾ ਕੱਲ ਕਰ ਲਿਆ ਦੋ ਦਿਨ ਕਰ ਲਿਆ ਦੋ ਦਿਨ ਨ ਕੀਤਾ ਆਪਣੇ ਉੱਤੇ ਆ ਉਹ ਤੇ ਫੇਰ ਉਹਦਾ ਕੁਛ ਫਾਇਦਾ ਨੀ ਹੈਗਾ ਨਾ
ਤੇ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਠੀਕ ਹੈਰੇ ਹੋ ਚਲੋ ਵਧੀਆ ਹੈ ਹੋਰ
ਕਰਨਾ ਤੁਸੀਂ ਵੀ ਆ ਜਾਓ ਏਦਾਂ ਤੁਹਾਨੂੰ ਕਿਹੜਾ ਦੂਰ ਪੈਣਾ ਬਰਾਬਰ ਹੀ ਪੈਂਦਾ ਉਹਨਾਂ ਨੂੰ
ਹਾਂ ਮੈਂ ਵੀ ਸੋਚ ਰਹੀ ਹਾਂ ਜੁਆਇਨ ਕਰ ਹੀ ਲਵਾਂ ਤੇ ਕੋਈ ਨੀ ਆ ਤੇ ਤੁਸੀਂ ਮੈਨੂੰ ਪਕ ਕਰ ਸਕਦੇ ਹੋ ਤੇ ਤੁਸੀਂ ਮੈਨੂੰ ਵੀ ਕਰ ਲਿਆ ਕਰੋ ਮੈਂ ਵੀ ਅਹ ਮੇਰਾ ਕਰਵਾ ਦੇ ਜ ਤੁਸੀਂ ਰਜਿਸਟ੍ਰੇਸ਼ਨ ਉੱਥੇ ਫਿਰ
ਹਾਂ ਮੈਂ ਕਰਵਾ ਦ ਕਰਾਂਗੇ ਮੈਂ ਗੱਲ-ਬੱਲ ਕਰ ਲਵਾਂਗੀ, ਤੇ ਚੱਲੇ ਨਾ ਤੁਸੀਂ ਨਾਲ ਮੇਰੇ
ਸਰੀਰ ਦੇ ਇੰਨਾ ਦਿ
ਹਾਂ ਫਰੀ ਹੋ ਜਾਓਗੇ, ਹਾਂਜੀ- ਹਾਂਜੀ ਅਰੇ ਬਹੁਤ ਅੱਛਾ ਕਰਾਂਦੀ ਆ ਉਹ ਬਹੁਤ ਅੱਛਾ ਕਰਾਂਦੀ ਆ, ਉਹਨੇ ਮੇਰਾ ਪੰਦਰਾਂ ਦਿਨਾਂ ਸਰੀਰ ਖੋਲਤਾ ਸਾਰਾ ਬਹੁਤ ਅ ਅੱਛੀ ਕਰਾਂਦੀ ਐ।
ਓਕੇ ਚਲੋ ਵਧੀਆ ਫਿਰ ਦੇਖਾਂਗੀ। ਮੈਂ ਵੀ ਤੁਸੀਂ ਰਜਿਸਟ੍ਰੇਸ਼ਨ ਕਰਵਾ ਦਿਆ ਜੇ ਤੇ ਮੈਂ ਤੁਹਾਨੂੰ ਦੇਖਦਾਂਗੀ ਦੱਸਦਾਂਗੀ ਕੱਲ ਤੋਂ ਪਰਸੋਂ ਤੋਂ ਜਦੋਂ ਤੋਂ ਹਾਂ, ਮੈਂ ਤੁਹਾਨੂੰ ਦੱਸਦਾਂਗੀ।
ਤੁਸੀ ਵੀਰ ਜੀ ਨਾਲ ਗੱਲ ਕਰ ਲਿਆ ਨਾ ਪਹਿਲੇ ਫਿਰ ਮੈਨੂੰ ਦਸ ਦੇਣਾ ਚਲੋ ਫਿਰ ਠੀਕ ਹੈ ਚਲੋ ਫਿਰ ਠੀਕ ਹੈ ਠੀਕ ਹੈ ਜੀ ਸਸ ਰੀ ਅਕਾਲ।